ਹੈਲੋ ਸਾਸਰੀ ਕਾਲ ਜੀ।
ਸਸਰੀ ਕਾਲ ਮੈਮ।
ਹੋਰ ਸੁਣਾਏਂ ਠੀਕ ਠਾਕ ਵੀ।
ਵਦੀਆ ਜੀ ਵਦੀਆ ਤੁਸੀਂ ਦੱਸੋ?
ਵਦੀਆ ਜੀ ਹੋਰ ਬੱਚੇ ਠੀਕ ਨੇ।
ਬੱਚੇ ਵਧੀਆ ਕੀ ਕਰ ਰੇ ਸੀ?
ਕੁਛ ਨੀ ਬਸ ਬੈਠੀ ਸੀਗੀ।
ਅੱਛਾ-ਅੱਛਾ ਈ‌।
ਹਾਂਜੀ।
ਹੋਰ ਸੁਣਾਓ ਚਾ ਪਾਣੀ ਪੀ ਲਿਆ।
ਹਾਂਜੀ ਚਾ ਪਾਣੀ ਪੀ ਲੀ।
ਚਲੋ ਵਦੀਆ ਗੱਲ ਐ।
ਤੁਸੀਂ ਤਾਂ ਲੇਟ ਬਣਾਉਂਦੇ ਹੋਵੋਂਗੇ ਜੀ।
ਬਸ ਮੈਮ ਮੈਂ ਹੁਣ ਅੱਧਾ ਘੰਟੇ, ਘੰਟੇ ਤੱਕ ਬਣਾਉਂਗੀ।
ਤੁਸੀਂ ਏਨਾ ਲੇਟ ਚਾਅ ਪੀਂਨੇ ਓ ਜੀ?
ਫੇਰ ਅਸੀਂ ਖਾਣਾ ਲੇਟ ਖਾਂਨੇ ਮੈਮ ਸ਼ਾਮ ਨੂੰ।
ਆਹ ਸਹੀ ਗੱਲ ਆ। ਤੁਸੀਂ ਤਾਂ ਰਾਤ ਨੌ ਵਜੇ ਹਾਂ
ਹਾਂ, ਨੌ ਸਾਠ- ਸ ਸਾਨੂੰ ਖਾਣਾ ਖਾਣ ਨੂੰ ਬਚ ਜਾਂਦੇ ਨੇ।
ਹਾਂਜੀ।
ਹਾਂਜੀ। ਸੌਂਦੇ ਕਰਦੇ ਤੁਸੀਂ ਇਹ ਲਾ ਲਓ ਬਸ, ਬਸ ਆਈ ਮੈਡਮ ਸ਼ੁਰੂ ਦੀ ਆਦਤ ਇਹਨਾਂ ਨੂੰ
ਤੁਸੀਂ ਫਿਰ ਸਵੇਰੇ ਲੇਟ ਉੱਠਦੇ ਹੋਵੋਗੇ?
ਨਹੀਂ ਸੱਤ ਕੁ ਵਜੇ, ਸੱਤ ਪੌਣੇ ਸੱਤ ਉੱਠਦੇ ਆ।
ਤੁਸੀਂ ਸੰ ਇਨੀ ਲੇਟ ੳਟਦੇ ਹੋ ਜੀ?
ਹਾਂਜੀ, ਫਿਰ ਮੈਡਮ ਸਾਡਾ ਕੋਈ ਐਂ ਤਾਂ ਹੈ ਨੀ ਆ ਵੀ ਕੋਈ ਡੰਗਰ, ਪਸੂ ਦਾ।
ਸਹੀ ਗੱਲ ਆ ਜੀ।
ਹਾਂਜੀ ਹਾਂਜੀ, ਵੈਸੇ ਕੁਛ ਛੁੱਟੀਆਂ ਹੋ ਰਹੀਆਂ ਨੇ ਛੁੱਟੀਆਂ ਕਰਕੇ ਲਾ ਲਓ। ਜਿੱਦਣ ਬੱਚਿਆਂ ਨੂੰ ਨਵ ਛੁੱਟੀਆਂ ਹੁੰਦੀਆਂ ਹੈਗੀਆਂ, ਉੱਦਰ ਨਾਲ ਪੰਜ ਸਾਢੇ ਪੰਜ ਉੱਠ ਕੱਢਦੇ ਆ।
ਹਾਂ ਠੀਕ ਹੈ ਜੀ, ਤੁਸੀਂ ਤਾਂ ਫਿਰ ਵੀ ਐਡਰੱਸ ਸਾਡੇ ਨਾਲੋਂ।
ਹਾਂਜੀ। ਹੋਰ ਦੱਸੋ?
ਹਾਂ ਵਧੀਆ ਜੀ ਵਧੀਆ, ਅੱਜ ਆਪਾਂ ਸੂਟਾਂ ਬਾਰੇ ਗੱਲ ਕਰਨੀ ਆ ਜੀ।
ਅੱਛਾ ਜੀ, ਕਿਵੇਂ ਕਲਰ ਬਾਰੇ, ਡਿਜ਼ਾਇਨਿੰਗ ਬਾਰੇ?
ਹਾਂਜੀ, ਕਲਰ ਬਾਰੇ ਤੇ ਡਿਜ਼ਾਇਨਗ ਬਾਰੇ।
ਹਾਂਜੀ, ਕਿੱਦਾਂ ਦੇ ਪਸੰਦ ਨੇ?
ਹਾਂਜੀ ਕਿੱਦਾਂ ਦੇ ਪਸੰਦ ਨੇ ਜੀ ਸਾਨੂੰ ਸੂਟ?
ਮੈਨੂੰ ਨ ਜਿਆਦਾਤਰ ਤਾਂ, ਪੰਜਾਬੀ ਸੂਟ ਪਸੰਦ ਨੇ।
ਅੱਛਾ ਜੀ।
ਹਾਂਜੀ। ਸਲਵਾਰ ਸੂਟ ਪਾਉਣਾ ਪਸੰਦ ਕਰਦੀ ਹਾਂ ਮੈਂ, ਇੱਕ ਲਹਿੰਗਾ ਚੋਲੀ ਪਾਉਣਾ ਪਸੰਦ ਕਰਦੀ।
ਅੱਛਾ ਜੀ।
ਹਾਂਜੀ, ਜਿਵੇਂ ਪਲਾਜ਼ੋ ਵਗੈਰਾ ਨੇ, ਚਲੋ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਟਰੈਂਡ ਚੱਲ ਰਿਹਾ, ਪਲਾਜ਼ੋ ਹੋ ਗਿਆ, ਹਨਾ ਤੇ ਸ਼ਰਾਰਾ ਹੋ ਗਿਆ, ਗਰਾਰਾ ਹੋ ਗਿਆ, ਜਾਂ ਪੈਂਟ ਪਲਾਜੋ ਹੋ ਗਿਆ, ਮੈਨੂੰ ਨੀ ਇਹ ਚੀਜ਼ਾਂ ਵਧੀਆ ਲੱਗਦੀਆਂ। ਹਾਲਾਂਕਿ, ਟਰੈਂਡ ਇਹਨਾਂ ਚੀਜ਼ਾਂ ਦਾ ਹੀ ਅੱਜ ਕੱਲ। ਪਰ ਮੈਨੂੰ ਇਹ ਵਧੀਆ ਨੀ ਲੱਗਦੀਆਂ। ਮੈਨੂੰ ਪੰਜਾਬੀ ਸੂਟ, ਲਹਿੰਗਾ ਚੋਲੀ ਜ਼ਿਆਦਾ ਵਧੀਆ ਲੱਗਦਾ।
ਅੱਛਾ ਜੀ।
ਹਾਂਜੀ, ਮਤਲਬ ਛੋਟੇ ਹੁੰਦੇ ਤਾਂ ਮੈਂ ਜੋ ਪਾ ਲਏ ਪਾ ਲਏ, ਮੈਨੂੰ ਕੋਈ ਪਤਾ ਨੀ ਹੈਗਾ ਇੰਨਾ, ਮੈਨੂੰ ਕੁੱਝ ਮਤਲਬ ਮੈਂ ਆਪਣੀ ਸੂਰਤ ਦੇ ਵਿੱਚ ਮੈਂ ਨਹੀਂ ਪਾਇਆ ਹੈਗਾ ਇਹ, ਤੇ ਹਾਂ ਜੀ ਮੈਨੂੰ ਮਤਲਬ, ਇਹ ਸਲਵਾਰ ਸੂਟ ਜ਼ਿਆਦਾ ਪਸੰਦ ਹੈ ਪਾਉਣਾ।
ਅੱਛਾ ਜੀ।
ਹਾਂਜੀ, ਹਾਂਜੀ। ਇਹਦੇ ਵਿੱਚ ਦੇਖੋ, ਲੁੱਕ ਵੀ ਵਧੀਆ ਲੱਗਦੀ ਹੈ ਹਨਾ ਜੀ ਇਹਦੇ ਵਿੱਚ। ਜਿੰਨਾ ਤੁਸੀਂ ਇਹ ਲਾ ਲਓ, ਹਾਂ। ਪੰਜਾਬੀ ਸੂਟ ਜਿੰਨਾ ਤੁਸੀਂ ਇਹ ਲਾ ਲਓ ਵੀ, ਇਹਨੂੰ ਤੁਸੀਂ ਇਹ ਲਾ ਲ ਲੋ ਵੀ, ਲਹਿੰਗੇ ਟਾਈਪ ਦੇ ਵਿੱਚ ਵੀ ਇਹਨੂੰ ਚੁੰਨੀ ਲਵੇੇਟ ਕੇ ਆਪਾਂ ਹਨਾ ਜਿਵੇਂ ਮਰਜੀੀ ਲਹਿੰਗੇ ਟਾਈਪ ਵੀ ਬਣ ਜਾਂਦੀ ਹੈ ਇਹ, ਏਦਾਂ ਦੀ ਗੱਲ ਨੀ ਹੈਗੀ ਮਤਲਬ
ਹਾਂਜੀ।
ਹਾਂਜੀ, ਤੁਸੀਂ
ਅਸੀਂ ਤਾਂ ਪੰਜਾਬੀ ਸੂਟ ਪਾਉਨੇ ਹਾਂ ਨੀ।
ਅੱਛਾ ਜੀ, ਮਤਲਬ ਪਲਾਜ਼ੋ ਵਗੈਰਾ ਤੁਹਾਨੂੰ ਪਸੰਦ ਹੈ?
ਨਾ, ਪਸੰਦ ਤਾਂ ਹੈਗਾ ਜੀ, ਵੈਸੇ ਮੈਂ ਕਦੇ ਪਾਇਆ ਨੀ ਹੈਗਾ ਜੀ।
ਅੱਛਾ ਜੀ।
ਹਾਂਜੀ। ਬਸ ਆਪਾਂ ਤਾਂ ਸ਼ੁਰੂ, ਹਾਂਜੀ, ਪਿੰਡ ਦੇ ਵਿੱਚ ਹਾਂ ਅਸੀਂ।
ਅੱਛਾ-ਅੱਛਾ, ਚਲੋ ਵਧੀਆ ਗੱਲ ਐ, ਸ਼ਹਿਰਾਂ ਦੇ ਵਿੱਚ ਜ਼ਿਆਦਾ ਚੱਲ ਰਿਹਾ ਇਹ।
ਹਾਂ, ਸੈਰਾਂ ਦੇ ਵਿੱਚ ਜਾਇਦਾ ਜੀ ਬਸ ਏ, ਹੁਣ ਥੁਨੂੰ ਪਤਾ ਹੀ ਐ ਜੀ ਪਿੰਡ ਦੇ ਵਿੱਚ ਤਾਂ ਫੇਰ ਜਦੋਂ ਕੋਈ ਪਾਪ ਫੂਲਣ ਦਾ ਤੇ ਫਿਰ ਆਗ ਲਗਾੰਦੈ ਨੇ ਫੇਰ ਮੇਰੇ ਲਗਦਾ ਸੀ ਉਦੇ ਪਾਯਾ ਹੋਆ ਕਿਦੇ। ਹਾਂ, ਬਈ ਵਰੇ ਅਪਾਂ ਗੁਰੂ ਘਰ ਵੀ ਜਾਂਨੇ ਆਂ ਜੀ, ਹਾਂਜੀ ਹਾਂ।
ਜਾਦਾ ਵਧੀਆ ਲੱਗਦੀ ਐ ਨਾ।
ਹਾਂਜੀ-ਹਾਂਜੀ, ਬ ਜਦੋ ਅਪਾਂ ਗੁਰੂ ਘਰ ਜਾਂਨੇ ਆ ਜੀ ਜਦੋਂ ਓਦੋਂ ਬੀ ਬਧੀਆ ਲੱਗਦੈ ਅਪਣਾ ਪੰਜਾਬੀ ਸੂਟ ਜੀ।
ਹਾਂਜੀ, ਹੁਣ ਤੁਸੀਂ ਐਂ ਦੇਖ ਲੋ ਬੀ ਕਈ ਵਾਰ ਤੀਰਥ ਸਥਾਨਾਂ ਤੇ ਜਾਂਣੇ ਆਂ ਜਾਂ ਕਿਤੇ ਮੰਦਰ, ਗੁਰਦੁਆਰੇ ਜਾਂਣੇ ਆਂ ਹਨਾ, ਕਈ ਲੇਡੀਜ਼ ਹੁੰਦੀਆਂ ਨੇ ਕੁੜੀਆਂ ਹੁੰਦੀਆਂ ਨੇ, ਓਹ ਪੈਂਟ, ਪਲਾਜ਼ੋ ਜੇ ਪਾ ਕੇ ਐਵੇ ਬਿਨਾਂ ਸਿਰ ਟਕੇ
ਹੁਣ ਮੱਥਾ ਟੇਕਣ ਲਈ ਆੰਦੇ ਆ ਜੀ ਪਿੱਛੋਂ ਫੇਰ ਐਵੇਂ ਜਦੋਂ ਮੱਥਾ ਟੇਕਦਾ ਬੰਦਾ ਫੇਰ ਪਿੱਛੋਂ ਨੰਗਾ ਜਾ ਹੁੰਦਾ ਬੰਦਾ ਬੁਰਾ ਲੱਗਦਾ ਏ, ਏ ਹਾਂਜੀ। ਫੇਰ ਵੀ ਆ ਮੈਨੂੰ ਲੱਗਦੈ ਅਪਣਾ ਪੰਜਾਬ ਦਾ ਸੈ਼ਰਾਂ ਦਾ ਤਾਂ ਫਰਕ ਹੁੰਦੈ ਜੀ, ਸੈ਼ਰਾਂ ਨੇ ਤਾਂ ਕਿਤੇ ਆਉਣਾ ਨੀ ਜਾਣਾ ਨੀ ਹੁੰਦਾ ਜੀ।
ਹਾਂਜੀ, ਓਨਾਂ ਨੂੰ ਤਾਂ ਮੈਮ ਓਹੀ ਚੀਜ਼ਾਂ ਵਧੀਆ ਲੱਗਦੀਆਂ ਨੇ।
ਹਾਂਜੀ, ਉਨਾਂ ਨੂੰ ਤਾ ਉਹੀ ਵਧੀਆ ਲੱਗਦੀਆਂ ਨੇ।
ਹਾਂਜੀ, ਤੁਸੀਂ ਏਹ ਲਾ ਲੋ ਜਿਵੇਂ ਆਪਾਂ ਏਹ ਕੈ ਦਿੰਣੇ ਆਂ ਵੀ ਅਗਲਾ ਕੈਹ ਦਿੰਦਾ ਅਸ ਤੇ ਏਹੀ ਪਾਣੇ ਆਂ। ਹੈਂਨਾ ਜੀ, ਪੰਜਾਬੀ ਸੂਟ ਓਨਾ ਨੂੰ ਪਤ ਤਾ ਵੀ ਨੀ ਹੈਗਾ ਕਿਵੇਂ ਦਾ ਹੁੰਦਾ, ਹਾਲਾਂਕਿ ਜੇ ਓਹ ਪੰਜਾਬੀ ਸੂਟ ਪਾ ਲੈਣ ਤਾਂ ਓਹ ਜਾਦਾ ਵਧੀਆ ਲੱਗਣ।
ਹਾਂਜੀ, ਫਿਰ ਓ ਬਸ ਬਾਕੀ ਓ ਐ ਗੰਦ ਨੇ ਵੀ ਸਾਨੂੰ ਆਸ ਤੋਂ ਇਹ ਨੀ ਪੈਂਦੇ ਹੈਗੇ ਸਾਨੂੰ ਆਹ ਵਧੀਆ ਲੱਗਦੇ ਆ, ਸਾਨੂੰ ਘਬਰਾਟ ਹੋਣ ਲੱਗ ਜਾਂਦੀ ਐ ਜੀ, ਐਂ ਕੈਹ ਦਿੰਦੇ ਨੇ।
ਹਾਂਜੀ, ਮੈਡਮ ਘਬਰਾਟ ਆਲੀ ਤੇ ਐਦੇ ਵਿੱਚ ਕੋਈ ਖਾਸ ਗੱਲ ਨੀ ਹੈਗੀ, ਦੇਖ ਖੋ ਹੈਨਾ ਬਾਰ ਅੰਦਰ ਆਪਾਂ ਜਾਂਨੇ ਆਂ, ਆਪਾਂ ਹੈਵੀ ਕੱਪੜੇ ਪਾ ਲੈਂਣੇ ਆਂ। ਪੰਜਾਬੀ ਸੂਟ, ਥੋੜੇ ਕਢਾਈ ਆਲੇ ਹੋ ਗ ਗੇ, ਲਾਈਨਿੰਗ ਆਲੇ ਹੋ ਗੇ, ਡਿਜ਼ਾਇਨਿੰਗ ਆਲੇ ਹੋ ਗੇ। ਘਰ ਐ ਹਲਕੇ-ਫੁਲਕੇ ਪੈ ਜਾਂਦੇ ਨੇ ਏਦਾਂ ਦੀ ਕੋਈ ਚੱਕਰ ਹੀ ਨੀ ਹੈਗਾ। ਹਾਂਜੀ, ਹੁਣ ਜੇ ਘਰ ਅਪਾਂ ਪਾਣੇ ਨੇ ਆਪਾਂ ਦੂਸਰੀ ਬਲਾਂ ਆਲੀ ਸਲਵਾਰ ਗੋਡੇ ਆਲੀ ਰੈਣ ਦੋ, ਅਪਾਂ ਸਟੇਟ ਸਲਵਾਰ ਪਾਲੋ।
ਹਾਂ, ਹੁਣ ਦੋ ਪੋਣ ਲੱਗ ਗਏ ਜਿਮੀਂ ਹੋਨੀ ਐ।
ਹਾਂਜੀ, ਓਹ ਉਮੇਂ ਦੀ ਲੁੱਕ ਦਿੰਦੀ ਐ। ਏਦਾਂ ਦੀ ਤਾਂ ਕੋਈ ਗੱਲ ਈ ਨੀ ਹੈਗੀ, ਕਲਰ ਕੇੜੇ-ਕੇੜੇ ਪਸੰਦ ਨੇ ਮੈਮ ਤੁਹਾਨ ਵਿਚ ਇਦੇ?
ਸਾਨੂੰ ਤਾਂ ਫਿੱਕੇ ਕਲਰ ਪਸੰਦ ਆਏ।
ਅੱਛਾ ਜੀ, ਪਰ ਊ ਜਾਦਾ ਗਰਮੀ ਚ ਜਾਦਾ ਵਧੀਆ ਲੱਗਦੇ ਨਾ।
ਫਿੱਕੇ ਕਲਰ ਜਾਦਾ ਵਧੀਆ ਲੱਗਦੇ ਨੇ ਗਰਮੀ ਜੀ। ਸਿਆਲ ਦੇ ਵਿੱਚ ਤਾਂ ਹਾਂ ਗੂੜੇ ਗੂੜੇ ਸੋਣੇ ਲੱਗਦੇ।
ਹਾਂਜੀ।
ਤੇ ਹੁਣ ਸੁਣ ਪਤੀ ਐ ਜੀ ਵੀ ਗਰਮੀ ਦੇ ਵਿੱਚ ਤਾਂ ਜਦੋਂ ਡਾਰਕ-ਡਾਰਕ ਕਲਰ ਬਾਰ ਜਾਵੇ ਪਾ ਲੈਂਦਾ ਕਿੰਨਾ ਪੈੜਾ ਲੱਗਦਾ ਉ ਗਰਮੀ ਇੱਕ ਗਰਮੀ ਹੁੰਦੀ ਆ।
ਉਹ ਵੀ ਮੈਮ ਆਪਦੀ ਉਮਰ ਦੇ ਸਾਬ ਨਾਲ ਹੀ ਪਾਣੇ ਪੈਂਦੇ ਨੇ ਆਪਾਂ ਨੂੰ।
ਅ ਹਾਂਜੀ।
ਹਨਾ ਜੀ, ਦੇਖੋ ਜਿਵੇਂ ਹੁਣ ਆ ਹਾਂ ਜੇ ਬੱਚੇ ਛੋਟੇ ਨੇ, ਤਾਂ ਆਪਾਂ ਮਿਚਿਓਰਟੀ ਜਿਦੇ ਵਿੱਚਾਂ ਤਾਂ ਥੋੜਾ ਜੇ ਆਪਾਂ ਨੂੰ ਡਾਰਕ ਕਲਰ ਵਧੀਆ ਜਿਵੇਂ ਹੁਣ ਪੈਲਾਂ ਐ ਮੇਰਾ ਬੇਟਾ ਛੋਟਾ ਸੀਗਾ ਉਸ ਟਾਈਮ ਅ ਬੇ ਟੀ ਵੀ ਮੇਰੀ ਛੋਟੀ ਸੀ। ਓਦੋਂ ਮੈਨੂੰ ਜਾਦਾਤਰ ਜਿਵੇਂ ਰੈੱਡ ਕਲਰ ਹੋ ਗਯਾ ਫਰੋਜੀ ਹੋ ਗਯਾ ਤੇ ਡਾਰਕ ਗ੍ਰੀਨ ਹੋ ਗਯਾ ਤੇ ਮੈਨੂੰ ਐ ਚੀਜ਼ਾਂ ਬੋਹਤ ਪਸੰਦ ਸੀ। ਰੈੱਡ ਕਲਰ ਤਾ ਮੈਨੂੰ ਮਤਲਬ ਮੈਂ ਜਿੱਥੇ ਵੀ ਕੋਈ ਕੱਪੜਾ ਖਰੀਦਣ ਜਾਣਾ, ਮੈਨੂੰ ਏ ਹੋ ਜਾਂਦਾ ਵੀ ਰੈੱਡ ਕਲਰ ਪਯਾ ਤਾਂ ਮੈਂ ਲੈ ਲੈਂਦੀ, ਮੈਨੂੰ ਵਧੀਆ ਲੱਗਦਾ ਆਪਣੇ ਆਪ ਨੂੰ ਅੱਖਾਂ ਨੂੰ। ਅਰ ਹੁਣ ਮੈਡਮ ਮੈਨੂੰ ਏ ਲੱਗਦਾ ਵੀ ਨੀ ਏ ਮੇਰੇ ਜਚਨਾ ਨੀ।
ਹਾਂਜੀ-ਹਾਂਜੀ, ਮੇਨੂੰ ਵੀ ਏਹੀ ਲੱਗਦਾ ਏ।
ਹਾਂਜੀ, ਹੁਣ ਮੈਂ ਕੇਹਾ ਬੱਚੇ ਵੱਡੇ ਹੋ ਗਏ ਹੁਣ ਐਟੋਮੈਟਿਕ ਦੇਖਣ ਆਲਾ ਵੀ ਕੈ ਦਿੰਦਾ ਵੀ ਇਦੇ ਬੱਚੇ ਵੱਡੇ ਹੋ ਰੇ ਨੇ ਡਾਰਕ-ਡਾਰਕ ਕਲਰ ਪਾ ਰ ਕਿਨੇ ਦੇਖੋ ਓ ਕਿਵੇਂ ਆਊਟ ਜੇ ਲੱਗਦੇ ਨੇ, ਹੈਨਾ ਜੀ।
ਹਾਂਜੀ ਹਾਂਏ।
ਹਾਂਜੀ।
ਤਾਂ ਇੰਨਾ ਜ਼ਿਆਦਾ ਕਲਰ ਗੂੜਾ ਤਾਂ ਮੈਂ ਕਦੇ ਸਿਆਲ ਚ ਵੀ ਨੀ ਲਿਆ ਜਾਵੇ ਰੈਡ ਕਲਰ ਐ ਕੋਈ।
ਅੱਛਾ ਈ।
ਓ ਵੀ ਐ ਵਿੱਚ ਮਾੜਾ‌ ਕ ਕਾਜਾ ਵੀ ਕਲਰ ਹੋਵੇ ਜਿਹੜਾ ਕੋਈ ਜ਼ਿਆਦਾ ਵੀ ਓ ਲਈਂਦਾ।
ਹਾਂਜੀ ਮੈਮ।
ਓ ਲਾਈਨ ਆਈ।
ਤੇ ਜੋ ਮੈਂਮ ਓ ਨਾਲੇ ਪਤਾ ਕੀ ਐ ਜੇੜੀ ਚੀਜ਼ ਅਪ ਣੇ ਦੇ ਜਚੇ ਓਹੀ ਲਵੇ ਮੈਂ ਮੈਂ ਤਾਂ ਬਸ ਸਿਰੇ ਦੀ ਗੱਲ ਏਹੀ ਕੈਣੀ ਹਾਂ ਵੀ ਪੰਜਾਬੀ ਸੂਟ ਤੋਂ ਬਿਨਾਂ ਲੁੱਕ ਵਧੀਆ ਬਣਦੀ ਨੀ।
ਨਈ ਬਾਣਦੀ ਜੀ ਨਈ ਬਣਦੀ।
ਤੁਸੀਂ ਇਹ ਦੇਖ ਲੋਂ ਵੀ ਪੰਜਾਬੀ ਸੂਟਾਂ ਨੂੰ ਜਾਦਾ ਪੈਲ ਦਿੱਤੀ ਜਾ ਰੀ ਯੇ ਬਾਰਲੀ ਕੰਟਰੀ ਚ ਜਾ ਕੇ ਲਾ ਲੋ ਤੁਸੀਂ ਉੱਥੇ ਜੀਨਸ-ਟੋਪ ਪਾਏ ਹੁੰਦੇ ਨੇਗੇ। ਕੁੜੀਆਂ ਦੇ ਜੋ ਆਪਣੇ ਵਰਗੀ ਕੋਈ ਪੰਜਾਬੀ ਓਥੇ ਚਲੀ ਜਾਵੇ। ਤਾਂ ਓਨਾਂ ਨੂੰ ਓਨਾਂ ਦਾ ਮਾਹੌਲ ਚੇਂਜ ਕਰ ਗੀ ਹਾਲਾਂਕਿ ਨਹੀਂ ਆਪਾਂ ਉਹਨਾਂ ਦੇ ਮਾਹੌਲ ਦੇ ਮੁਤਾਬਿਕ ਨਹੀਂ ਢਲਦੇ ਹੈਗੇ।
ਸਈ ਗੱਲ ਐ।
ਚੇਂਜ ਕਰਦਾਂਗੇ ਓਨੂੰ ਉੱਥੇ ਕੋਈ ਪੰਜਾਬੀ ਸੱਭਿਆਚਾਰ ਕਰਵਾਂਦੇ ਨੇ ਜਿਵੇਂ ਤੀਆਂ ਲੱਗਦੀਆਂ ਨੇ। ਬਾਰਲੀ ਕੰਟਰੀ ਦੇ ਵਿੱਚ ਓਥੇ ਸਾਰੀ ਪੰਜਾਬੀ ਲੁੱਕ ਹੁੰਦੀ ਐ।
ਹਾਂ ਓਥੇ ਸਾਰੇ ਪੰਜਾਬੀ ਹੁੰਦੇ ਨੇ।
ਹਾਂਜੀ।
ਹੋਰ ਤੁਸੀਂ, ਤੁਸੀਂ ਲੇ ਆਏ ਸੀ ਸੂਟ।
ਮੈਂ ਨਹੀਂ ਮੈਮ ਹਜੇ ਤ ਨੀ ਲੈ ਕੇ ਆਈ ਹੈਗੀ ਮਤਲਬ ਗਰਮੀ ਦੀ ਸਟਾਰਟਿੰਗ ਚ ਲੈ ਕੇ ਆਈ ਸੀ ਮੈਂ।
ਅੱਛਾ ਈ।
ਤੇ ਗਰਮੀ ਜਾਦਾ ਮੈਮ ਇੱਕ-ਦੋ ਹੀ ਬਣੇ ਨੇ ਮੈਥੋਂ ਹਜੇ ਤਾਈ ਪਏ ਨੇਗੇ।
ਅੱਛਾ ਜੀ।
ਹਾਂਜੀ-ਹਾਂਜੀ ਤੇ ਮਤਲਬ ਮੈਂ ਆਪਣੀ ਆਪਣੇ ਕੱਪੜੇ ਦਾ ਆਪ ਸਟਿੱਚ ਕਰਦੀ ਆ ਨਾ।
ਚੱਲ ਵਧੀਆ ਈ।
ਹਾਂਜੀ-ਹਾਂਜੀ ਮੈਂ ਬਾਰੋਂ ਨੀ ਕਰਵਾਦੀ ਤੇ ਮੈਨੂੰ ਬਣਾਣਾ। ਮਤਲਬ ਪੰਜਾਬੀ ਸੂਟ ਬਣਾਣੇ ਮੈਨੂੰ ਆਪਣੇ ਆਪ ਵਧੀਆ ਲੱਗਦੇ ਨੇ।
ਵਧੀਆ ਲੱਗਦਾ ਜੀ ਆਪਦੇ ਪਸੰਦ ਦਾ ਆਪ ਪਾਯਾ ਜਾਂਦਾ ਬਣਾ ਕੇ ਜੀ।
ਹਾਂਜੀ-ਹਾਂਜੀ ਆਪ ਪਾਇਆ ਜਾਂਦਾ ਜੀ ਮਤਲਬ ਹੁਣ ਜਿਵੇਂ ਹੁਣ ਮਰਜ਼ੀ ਡਿਜ਼ਾਇਨਿੰੰਗ ਕਰਲੋ ਕੋਈ ਨੈੱਕ ਡਿਜ਼ਾਇਨ ਕਰਨਾ।
ਹੁਣ ਤਾਂ ਬੋ ਡਿਜਾਇਨ ਚੱਲ ਰਹੇ ਜੀ ਹਾਂਜੀ ਹੁਣ ਤਾਂ ਜਿਵੇਂ ਮਰਜ਼ੀ ਡਿਜਾਇਨ ਬਣਾ ਲੋ ਮੋਬਾਇਲਾਂ ਤੇ। ਕੱਢ ਕੇ ਜੀ।
ਹਾਂਜੀ, ਹਾਂਜੀ ਹੁਣ ਤਾਂ ਬੋਤ ਹਾਂਜੀ, ਹੁਣ ਤਾਂ ਬੋਹ ਵਧੀਆ ਚੀਜ਼ਾਂ ਚੱਲੀਆਂ ਹੋਈਆਂ ਨੇ ਜੀ। ਪੰਜਾਬੀ ਸੂਟ ਨੂੰ ਬਹੁਤ ਵਧੀਆ ਡੈਕੋਰੇਟ ਕੀਤਾ ਜਾਂਦਾ ਦੇਖੋ।
ਹਾਂਜੀ,
ਪਾਏ ਵੀ ਸੋਹਣੇ ਲੱਗਦੇ ਨੇ ਹੁਣ ਏਥੇ ਤੀਆਂ ਤੇ ਜਾਣੇ ਆ ਅਸੀਂ ਕੋਈ ਫੰਕਸ਼ਨ ਹੁੰਦੇ ਨੇ ਪਿੰਡ ਦੇ ਵਿੱਚ ਉਥੇ ਪੰਜਾਬੀ ਸੂਟ ਪਾਏ ਹੁੰਦੇ ਨੇ ਕੁੜੀਆਂ ਤੋਂ ਇੰਨੀਆਂ ਵਧੀਆ ਲੱਗਦੀਆਂ ਨੇ ਨਾ ਮੈਮ।
ਹਾਂਜੀ, ਜਿਹਨੂੰ ਤੇ ਪੰਜਾਬੀ ਸੂਟ ਸੋਹਣਾ ਲੱਗਦਾ ਜੀ ਓਨਾ ਕੋਈ ਹੋਰ ਸੋਹਣਾ ਈ ਨੀ ਲੱਗਦਾ ਕੋਈ ਕਿੰਨਾ ਈ ਪਾਈ ਜਾਏ।
ਨਾ ਹੋਰ ਨੀ ਸੋਹਣਾ ਲੱਗਦਾ ਜਿਹਦੇ ਵਿੱਚ ਵੀ ਕਲਰ ਨਾ ਮਤਲਬ ਐਈ ਜਿਵੇਂ ਆਪਾਂ ਕਹਿ ਦੀਨੇ ਆ। ਮਿਕਸਰ ਜੇ ਕਲਰ ਹੋਣ ਨਾ ਤਾਂ ਵਧੀਆ ਲੱਗਦੇ ਨੇ ਸੂਟ ਜੇ।
ਸਈ ਗੱਲ ਆ ਜੀ।
ਹਾਂਜੀ ਜਿਵੇਂ ਡੱਲ, ਡੱਲ ਜੇ ਕਲਰ ਲੈ ਲੈਂਦੇ ਨੇ ਓ ਨਹੀਂ ਵਧੀਆ ਲੱਗਦੇ ਹੈਗੇ ਪੰਜਾਬੀ ਸੂਟ ਨੂੰ ਈ ਅਹਿਮੀਅਤ ਦੇਣੀ ਚਾਹੀਦੀ ਐ ਦੇਖੋ ਨਾਲੇ ਤਾਂ ਪਾਇਆ ਸੋਬਰ ਜਾ ਲੱਗਦਾ ਇਹਨੂੰ ਦੁੱਖ ਸੁੱਖ ਚ ਜਿਵੇਂ ਮਰਜ਼ੀ ਪਾਓ।
ਹਾਂਜੀ।
ਕੋਈ ਏ ਨੀ ਕਹਿੰਦਾ। ਕੀ ਆਊਟ ਫਿਟ ਜੀ ਐ ਹਾਂਜੀ।
ਤੁਸੀਂ ਵੀ ਸੂਟ ਈ ਪਾਂਦੇ ਹੋ ਗੇ।
ਹਾਂਜੀ, ਹਾਂਜੀ ਮੈਂ ਵੀ ਸੂਟ ਏ ਪਾਉਣੀ ਆ ਜੀ।
ਅੱਛਾ ਅੱਛਾ।
ਹਾਂਜੀ, ਮੈਂਨੇ ਤਾਂ ਕਦੇ ਪਾਇਆ ਨੀ ਜੀ। ਮੈਂਨੇ ਤਾਂ ਕਦੇ ਪਾਇਆ ਨੀ ਜੀ ਦੂਜਾ।
ਮੈਂ ਵੀ ਨੀ ਪਾਇਆ। ਮੈਮ ਮੈਨੂੰ ਵਧੀਆ ਨੀ ਲੱਗਦੀ ਹੈਗੀ। ਅੱਗੇ ਮੇਰੀ ਗੁੜੀਆਂ ਏ ਵੀ ਕਹਿ ਦਿੰਦੀ ਆ ਮੰਮਾ ਮੈਨੂੰ ਪਲਾਜ਼ੋ ਵਗੈਰਾ, ਮੈਨੂੰ ਟੀ ਸ਼ਰਟ ਵਗੈਰਾ, ਮੈਨੂੰ ਵਧੀਆ ਨੀ ਲੱਗਦੀ ਮੈਨੂੰ ਪੰਜਾਬੀ ਸੂਟ ਬਣਾ ਦੋ। ਬਾਕੀ ਇਹਦੀ ਸਕੂਲ ਦੀ ਡਰੈਸ ਐ ਪਹਿਲਾਂ ਸਕਰਟ ਵਗੈਰਾ ਪਾ ਕੇ ਜਾਂਦੀ ਸੀ।
ਹਾਂਜੀ‌, ਹਾਂ
ਤੇ ਮੰਮਾ ਮੈਂ ਵੱਡੀ ਹੋਗੀ ਕਹਿੰਦੀ ਹੁਣ ਮੈਨੂੰ ਵਧੀਆ ਨੀ ਲੱਗਦਾ ਹੈਗਾ। ਤਾਂ ਮੈਨੂੰ ਪੰਜਾਬੀ ਸੂਟ ਈ ਬਣਾ ਕੇ ਦੋ।
ਵਧੀਆ ਜੀ ਵਧੀਆ।
ਹਾਂ, ਹਾਂਜੀ ਉਹਦੀ ਡਰੈਸਿਸ ਵੀ ਮਤਲਬ ਪੰਜਾਬੀ ਚ ਈ ਬਣਾ ਕੇ ਦਿੱਤੀ ਆ ਮੈਨੇ।
ਹਾਂਜੀ, ਮਤਲਬ ਵਧੀਆ ਲੱਗਦਾ ਜੀ। ਬੱਚਾ ਜਿਵੇਂ ਸੋਹਣਾ ਲੱਗਦਾ ਹਨਾ। ਨਹੀਂ, ਪੰਜਾਬੀ ਪਹਿਰਾਵੇ ਚ ਢੱਲਦਾ ਦੇਖੋ ਆਪਾਂ ਏ ਨੀ ਕਹਿੰਦੇ ਹੈਗੇ। ਪਾਣ ਨੂੰ ਦੇਖੋ ਕੁਛ ਮਰਜ਼ੀ ਪਾਈ ਜਾਓ ਪਾਣ ਵਾਸਤੇ ਬਣਿਆ ਪਾਂਦੇ ਵੀ ਨੇ। ਹਾਂਜੀ, ਪਾਣ ਵਾਸਤੇ ਈ ਬਣਿਆ ਹੋਇਆ ਦੇਖੋ।
ਹਾਂਜੀ,
ਹਾਂਜੀ।
ਹੋਰ ਜੀ
ਹੋਰ ਵਧੀਆ ਜੀ ਵਧੀਆ। ਮੈਂ ਤਾਂ ਇਹੀ ਕਹਿਣਾ ਚਾਹੂੰਗੀ। ਕਿ ਪੰਜਾਬੀ ਸੂਟ ਨੂੰ ਈ ਅਹਿਮੀਅਤ ਦੋ। ਇਹੀ ਪਾਓ ਜੀ ਹਾਂ ਹਾਂ ਨਾਲ ਦੁਪੱਟਾ ਦੇਖੋ ਸਿਰ ਤੇ ਦੁਪੱਟਾ। ਟਾ ਲੈ ਲੈਂਦੀਆਂ ਨੇ ਪੰਜਾਬੀ ਕੁੜੀਆਂ ਹਨਾ। ਓ ਕਿੰਨੀਆਂ ਵਧੀਆ ਲੱਗਦੀਆਂ ਨੇ। ਟਿੱਕਾ ਲਾ ਲੈਂਦੀਆਂ ਨੇ ਮੱਥੇ ਤੇ ਕਾਂਟੇ ਪਾ ਲੈਂਦੀਆਂ ਨੇ।
ਹਾਂਜੀ,
ਐਂ ਲਾ ਲਓ ਵੀ ਉਹਨਾਂ ਨੂੰ ਰੂਪ ਚੜ੍ਹ ਜਾਂਦਾ ਇੱਕ ਤਰ੍ਹਾਂ ਦਾ। ਪੰ ਪੰਜਾਬੀ ਸੂਟ ਪਾ ਕੇ ਜਿੰਮ। ਹਾਂਜੀ, ਹਾਂਜੀ ਵਧੀਆ ਲੱਗਦੀਆਂ ਨੀ ਚਲੋ ਠੀਕ ਹੈ। ਮੈਮ ਕੋਲ ਤੇ ਗੱਲ ਕਰਦੇ ਹਾਂ।
ਠੀਕ ਹੈ ਜੀ ਓਕੇ।